ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਵਧੀ
ਬਸ ਠੀਕ ਹੈ ਵਧੀਆ ਧੰਨੂੰ ਯਾਦ ਕਰਦੇ ਸੀ
ਬੜਾ ਸ਼ੋਰ ਆਉਂਦਾ ਵਾ ਤੁਹਾਡੇ ਪਿ ਛੋਂ
ਬਸ ਤੁਹਾਨੂੰ ਯਾਦ ਹੀ ਕਰਦੇ ਪਏ ਸੀ, ਮੈਂ ਕਿਹਾ ਕਾਫ਼ੀ ਦਿਨ ਹੋ ਗਏ ਗੱਲਬਾਤ ਨਹੀਂ ਹੋਈ ਤੁਹਾਡੇ ਨਾਲ।
ਬਹੁਤ ਵਧੀਆ ਕੀਤਾ, ਮੈਂ ਵੀ ਬਸ ਕੀ ਦੱਸਾਂ ਤੁਹਾਨੂੰ ਦੀਦੀ, ਇਨਾ ਬਿਜ਼ੀ ਰਹਿਣ ਲੱਗ ਗਈ ਨਾ।
ਕੋਈ ਕੰਮ ਕਰ ਰਹੇ ਹੋ ਕੀ ਤੁਸੀਂ?
ਹਾਂ ਮੈਂ, ਐਕਚੁਲੀ ਨਾ ਬੁਟੀਕ ਸ਼ੁਰੂ ਕੀਤਾ ਸੀ।
ਅੱਛਾ -ਅੱਛਾ ਠੀਕ ਹੈ, ਹੂੰ ਗੁੱਡ। ਠੀਕ ਆ ਜੀ, ਕਿਤੇ
ਫਿਰ ਮੈਂ ਨਾ ਕੁਛ ਕੱਪੜੇ ਦਾ ਨਾਮ ਕਰ ਕੰਮ ਸ਼ੁਰੂ ਕਰਤਾ ਸੀ ਸੇਲ, ਰਿਟੇਲ, ਹੋਲਸੇਲ ਚ, ਉਹਦੇ ਕਰ ਕੇ ਨਾ ਇਨਾਂ ਬਿਜੀ ਹਾਂ। ਫਿਰ ਮੈਨੂਫੈਕਚਰ ਕਰਨਾ ਆਪਣੇ ਆਹ ਦੇਖੋ ਪ੍ਰਿੰਟਿੰਗ, ਮੈਂ ਸਿਰਫ ਪਲੇਨ ਕੱਪੜਾ ਲਿਆਂਉਂਦੀ ਆ, ਪ੍ਰਿੰਟਿੰਗ ਵਗੈਰਾ ਸਭ ਮੈਂ ਆਪਣੀ ਫੈਕਟਰੀ ਵਿੱਚ ਕਰਉਂਦੀ ਹਾਂ ਨਾ। ਫਿਰ ਉਹਨੂੰ ਅੱਗੇ ਰੀ ਸੇਲ ਕਰਨਾ। ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ- ਹੈਲੋ- ਹੈਲੋ- ਹੈਲੋ- ਹੈਲੋ- ਹੈਲੋ-